ਹੈਲੋ ਸਤਿ ਸ੍ਰੀ ਅਕਾਲ ਜੀ ਜੀ
ਚ ਕੀ ਹਾਲ ਚਾਲ ਹੈ
ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਜੀ
ਵਧੀਆ ਜੀ ਵਧੀਆ ਬੜੇ ਦਿਨਾਂ ਬਾਅਦ ਹਦੀਪਤਾ ਦੇ
ਬਸ ਭੈਣ ਜੀ ਯਾਦ ਤਾਂ ਮੈਨੂੰ ਕਾਫ਼ੀ ਦਿਨਾਂ ਤੁਹਾਡੀ ਆ ਰਹੀ ਸੀ ਸੀ ਬਸ ਫੋਨ ਹੀ ਨਹੀਂ ਕਰ ਪਾ ਰਹੀ ਸੀ ਮੇਰਾ ਅੱਜ ਮੈਂ ਫ੍ਰਰੀ ਸੀਗੀ ਮੈਂ ਕਿਹਾ ਚਲੋ ਅੱਜ ਭੈਣ ਜੀ ਨਾਲ ਗੱਲ ਹੀ ਕਰ ਲਈਏ ਕਾਫੀ ਦਿਨ ਹੋ ਗਏ ਆ ਤੁਸੀਂ ਆਏ ਵੀ ਨਹੀਂ
ਚਲੋ ਵਧੀਆ ਕੀਤਾ ਮੈਂ ਬਸ ਟਾਈਮ ਹੀ ਨੀ ਲੱਗਿਆ ਭੈਣ ਜੀ ਘਰ ਆਇਆ ਗਿਆ ਵੈਸੇ ਤੁਹਾਨੂੰ ਪਤਾ ਛੁੱਟੀਆਂ ਚੱਲਦੀਆਂ ਬੱਚੀਆਂ ਦੀਆਂ
ਹਾਂ ਇਹ ਤਾਂ ਹੈ ਅੱਜ ਕੱਲ੍ਹ ਬੱਚੀਆਂ ਦੀ ਛੁੱਟੀਆਂ ਕਰਕੇ ਨਾ ਸਾਰੀ ਮਾਵਾਂ ਬਿਜ਼ੀ ਨੇ ਹੋਰ ਅੱਛਾ ਅੱਛਾ ਹੋਰ ਸੁਣਾਓ ਅੱਜ ਕੀ ਕਰ ਰਹੇ ਸੀ ਕਿਤੇ
ਬਸ ਜ ਮੈਂ ਹਣੇ ਫਰੀ ਹਾਂ ਬੇਧਰ ਲੈ ਕੇ ਆਈ ਸੀ ਉਹਨੇ ਸਵਮਿੰ ਕਲਾਸ ਜਇਨ ਨਾ ਉਹਨ
ਅੱਛਾ ਅੱਛਾ ਸਵਿਮਿੰਗ ਜੁਆਇਨ ਕਰਵਾਈ ਦੀ ਹੈ ਤੁਸੀਂ
ਇਹ ਵਧੀਆ ਤਾਂ। ਸਾਡਾ ਬੇਟਾ ਵੀ ਮਗਰ ਪਿਆ ਤਾਂ ਮੰਮਾ ਮੈਨੂੰ ਸਵੀਮਿੰਗ ਦੀ ਕਲੱਸੇਸ ਜੁਆਇਨ ਕਰਾ ਦਿਉ। ਤੇ ਮੈਂ ਕਿਹਾ ਕੋਈ ਨੀ ਕਰਾਨੇ ਆ। ਬਸ ਉਹ ਟਾਈਮ ਹੀ ਨੀ ਮਿਲ ਰਿਹਾ ਥੋੜਾ ਇਹਦੇ ਪਾਪਾ ਨੂੰ ਵੀ ਨੀ ਟਾਈਮ ਮਿਲ ਰਿਹਾ ਤੇ ਮੈਂ ਕਿਹਾ ਚਲ ਕੋਈ ਨੀ ਪਤਾ ਕਰ ਤੁਸੀਂ ਮੈਨੂੰ ਦੱਸੋ ਕਿੱਥੇ ਜੁਆਇਨ ਕਰਾਇਆ ਤੁਸੀਂ? ਤੁਹਾਡੀ ਆਵਾਜ਼ ਥੋੜ੍ਹੀ ਨਾ ਕਲੀਅਰ ਨਹੀਂ ਆਉਂਦੀ ਵੀ ਕਿੱਧਰ ਹੈਗੇ ਉਹ?
ਸਾਡੇ ਤੋਂ ਹੋਰ ਵੀ ਏ?
ਹਾਂਜੀ ਅੱਛਾ ਕਿੱਧਰ ਕਿਹੜੀ ਜਗ੍ਹਾ ਤੇ?
ਸਾਡੇ ਆਸੇ ਪਾਸੇ
ਅੱਛਾ- ਅੱਛਾ ਚਲੋ ਠੀਕ -ਠੀਕ ਤੇ ਕੀ ਚਾਰਜਿਸ ਹੈਗੇ ਨੇ ਉਹਦੇ
ੈੇ ਦਾ
ਕਿੰਨੇ ਕਿੰਨਾ
ਟੂ ਹਡਰਡ ਰੁਪੀਜ਼ ਹੈ ਪਰ ਡੇ
ਅੱਛਾ ਪਰ ਡੇ ਦੀ ਮੈ ਵੀ ਉਹੀ ਕਮ ਹੈਗਾ ਇੰਨੀ ਘੱਟ ਤੁਸੀਂ ਪਰ ਡੇ ਦੀ ਮਤਲਬ ਜਿੰਨੇ ਮਤਲਬ ਪਰ ਦਿਨ ਦਾ ਹੀ ਮਤਲਬ ਹਰ ਇੱਕ ਡੇ ਦੇ ਹਿਸਾਬ ਨਾਲ ਦੇਨੇ ਆ ਪੂਰੇ ਮੰਥ ਬਾਅਦ
ਕਈਆ ਜਾਲ ਸਿੰਘ ਸਿੰਘ ਕਈਦੇ ਨੇ
ਅੱਛਾ ਅੱਛਾ ਵੈਸੇ ਤਾਂ ਚਲੋ ਬੱਚਾ ਪੂਰਾ ਇੱਕ ਮਹੀਨਾ ਮਤਲਬ ਪੂਰਾ ਵਨ ਮੰਥ ਸਿੱਖੇ ਤਾਂ ਅੱਛੀ ਤਰ੍ਹਾਂ ਆ ਜਾਦੀ ਬੱਚੇ ਨਾ ਹੋਰ
ਹਾਂਜੀ ਹਾਂਜੀ
ਨਹੀਂ ਮੈਂ ਵੀ ਦੇਖਦੀ ਹਾਂ ਬੱਚਾ ਮੇਰੇ ਮੈਂ ਕਹਿ ਰਿਹਾ ਸੀਗਾ ਮੇਰਾ ਬੇਟਾ ਮੰਮਾ ਮੈਨੂੰ ਕਰਾਓ ਜੁਇਨ ਤੇ ਮੈਂ ਕਿਹਾ ਸੀ ਕੋਈ ਅੱਛਾ ਜਿਹਾ ਮੈਨੂੰ ਪਤਾ ਲੱਗੇ ਨਾ ਚਲੋ ਹੁਣ ਵਧੀਆ ਤੁਸੀਂ ਕਰਵਾਇਆ ਦਾ ਨਾਲੇ ਬੇਟੇ ਉਹ ਵੀ ਚੱਲ ਜਾਏਗਾ ਇਕੱਠੇ ਵਧੀਆ ਨਾ ਹਾਂਜੀ
ਉਹ ਪਤਾ ਕੀ ਗੱਲ ਭੈਣ ਜੀ ਪਾਉਣਾ ਤਾਂ ਸੀਗਾ ਪਰ ਉਹ ਨਾ ਉਦੋਂ ਉਹਨਾਂ ਦੇ ਸਮਰ ਕੈਂਪ ਚ ਲੱਗ ਰਿਹਾ ਦਾ ਸੀ ਇੱਥੇ ਨਾ ਸਾਡੇ ਘਰ ਦੇ ਇੱਥੇ ਨੇੜੇ ਹੀ। ਤੇ ਉੱਥੇ ਬੱਚੇ ਜਾ ਰਹੇ ਸੀ ਅੱਗੇ ਹਾਂ ਉੱਥੇ ਐਕਟੀਵਿਟੀ ਕਰਵਾ ਰਹੇ ਸੀ ਆਰਟ ਕਰਾਣਾ ਸਿਖਾਇਆ ਉਹਨਾਂ ਨੇ ਜਿੱਦਾਂ ਡਰੋਇੰਗ ਸਿਖਾਈ ਬੱਚਿਆਂ ਨੂੰ ਉਹਨਾਂ ਨੇ ਬੱਚਿਆਂ ਨੂੰ ਬੈਂਕ ਲੈ ਗਏ ਸੀ ਚੈੱਕ ਵਗੈਰਾ ਫਿਲ ਕਰਨਾ ਦੱਸਿਆ। ਕਾਫੀ ਐਕਟੀਵਿਟੀਜ਼ ਉਹਨਾਂ ਨੇ ਸਿਖ ਸਿਖਾਏ ਬੱਚਿਆਂ ਨੂੰ ਡਾਂਸ ਸਿਖਾਇਆ। ਤੇ ਉਹ ਸਿਗਾ ਪਰਸਨੈਲਿਟੀ ਡਿਵੈਲਪਮੈਂਟ। ਤੇ ਉਹਨਾਂ ਨੇ ਇੱਕ ਇੱਕ ਇੱਕ ਦਿਨ ਦਾ ਉਹਨਾਂ ਨੇ ਰੱਖਿਆ ਦਾ ਇੱਕ ਦਿਨ ਉਹ ਨੇ ਸਾਈਕਲਿੰਗ ਦਾ ਰੱਖ ਗਿਆ ਸੀ ਮਤਲਬ ਏਦਾਂ ਵਨ ਵੀਕ ਤਾਂ ਬੱਚਿਆਂ ਦਾ ਉੱਧਰ ਹੀ ਨਿਕਲ ਗਿਆ ਸੀਗਾ ਤੇ ਬਸ ਹੁਣ ਫੇਰ ਹੁਣ ਕਹਿੰਦੇ ਅਸੀ ਬੱਚੇ ਥੋੜੇ ਦਿਨ ਬਈ ਮੰਮਾ ਮੈਨੂੰ ਸਿਖਾਓ ਇੱਕ ਕਹਿੰਦਾ ਸੀ ਮੈਂ ਤਬਲਾ ਸਿੱਖਣਾ ਵ ਤਬਲੇ ਦੀ ਕਲਾਸਿਸ ਲਗਵਾਓ ਮੈਂ ਕਿਹਾ ਚੱਲ ਕੋਈ ਨੀ ਪਤਾ ਕਰਦੀ ਹਾਂ ਤਾਂ ਹੀ ਤੁਹਾਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਤੁਹਾਡੇ ਉੱਥੇ ਵੀਰ ਜੀ ਹੈਗੇ ਨੇ ਇੱਕ ਤਬਲਾ ਵਗੈਰਾ ਵੀ ਸਿਖਾਉਂਦੇ ਨੇ
ਹਾਂਜੀ
ਤਬਲਾ ਮੈਂ ਕਿਹਾ ਸਿਖਾਉਦੇ ਨਾ ਉੱਥੇ ਹਾਂਜੀ ਹਾਂਜੀ ਉਹੀ ਮੈਂ ਕਹਿੰਦੀ ਪਈ ਸੀ ਮੈਂ ਕਿਹਾ ਤੇ ਤੁਹਾਡਾ ਬੇਟਾ ਵੀ ਮੈਂ ਵੇਖਿਆ ਨਾ ਪਹਿਲੇ ਸਿੱਖਦਾ ਹੁੰਦਾ ਸੀਗਾ ਹੁਣ ਤਾਂ ਵੱਡਾ ਹੋ ਗਿਆ ਤੇ ਮੈਂ ਦੇਖਿਆ ਉਹਨੂੰ ਤੇ ਬੜਾ ਅੱਛਾ ਵਜਾ ਲੈਂਦਾ ਉਹ ਤੇ ਮੈਂ ਕਹੀ ਚਲ ਪੁੱਛ ਮੈਂ ਕਿਹਾ ਪੁੱਛਾਂਗੀ ਮੈਨੂੰ ਲੱਗਦਾ ਆਹ ਬਈ ਉਹਨਾਂ ਕੋਲ ਸਾਇਦ ਸਿੱਖਿਆ ਹੋਵੇ
ਹਾਂਜੀ ਉਹ ਤੋਂ ਸਿੱਖਿਆ ਸੀਗਾ ਵੈਸੇ ਤਾਂ ਸਵੇਰ ਦੀ ਵੀ ਟਾਈਮਿੰਗ
ਅੱਛਾ ਅੱਛਾ ਠੀਕ
ਚਲੋ ਕੋਈ ਨੀ ਮੈਂ ਨਾ ਗੱਲ ਕਰਾਂਗੀ ਫਿਰ ਦੱਸਾਂਗੀ ਹਾਂ
ਤੁਸੀਂ ਕਿੱਧਰ ਬੈਠੇ ਹੋ ਤੁਹਾਡ ਬਾਅਦ ਥੋੜੀ ਨਾ ਉਹ ਹੋ ਰਹੀ ਹੈ
ਹ ਸਹੀ
ਨਹੀਂ ਹਜੇ ਵੀ ਥੋੜ੍ਹੀ ਜਿਹੀ
ਅੱਛਾ
ਹਾਂਜੀ ਹੁਣ ਠੀਕ ਆ ਹਾਂਜੀ ਹੁਣ ਬਿਲਕੁਲ ਠੀਕ ਏਖ
ਠੀਕ ਠੀਕ ਦੂਸਰੇ ਰੂਮ ਚ ਸੀ ਤਾਂ ਕਰਕੇ
ਹਾਂਜੀ ਹਾਂਜੀ ਤੇ ਉਹ ਮੈਂ ਨਾਲੇ ਪੁੱਛਣਾ ਸੀਗਾ ਉਹ ਤਾਂ ਚਲੋ ਮੈਨੂੰ ਫਿਰ ਤੁਸੀਂ ਨਾ ਕੰਟੈਕਟ ਨੰਬਰ ਦੇ ਦੇਣਾ ਉਹ ਸਵੀਮਿੰਗ ਵਾਲੇ ਵੀ ਭਾਜੀ ਦਾ ਅਤੇ ਉਹਨਾਂ ਦਾ ਵੀ ਦੇ ਦੇਣਾ ਫਿਰ ਮੈਂ ਦੇਖ ਲਾਂਗੀ ਕਿੱਦਾਂ ਕਰਨਾ ਅਤੇ ਹੋਰ ਕੀ ਚੱਲ ਰਿਹਾ ਅੱਜ ਕੱਲ੍ਹ ਰੋਟੀ ਰੂਟੀ ਬਣਾ ਲਈ ਤੁਸੀਂ
ਹਾਂਜੀ ਹਾਂਜੀ ਬਨਾਲੀ ਰੋਟੀ ਬਨਾਲੀ ਹੁਣੇ ਖਾਦੀ ਏ
ਕੀ ਬਣਾਇਆ ਅੱਜ ਫਿਰ
ਮੈ ਅੱਜ ਸਮਝ ਵੀ ਸੀ ਆ ਰਹੀ ਪਹਿਲੇ ਸਵੇਰ ਦੇ ਕੱਪੜੇ ਧੋਦੀ ਵੀ ਸੀਗੀ
ਅੱਛਾ-ਅੱਛਾ ਕੱਪੜੇ ਜਿਸ ਦਿਨ ਧੋਲੋ ਨਾ ਉਸ ਦਿਨ ਫਿਰ ਹੱਕ ਜਾਂਦਾ
ਪੌੜੀਆਂ ਲਓ ਪ ਪੌੜੀਆਂ ਬਣਾਈਆਂ ਵਾ
ਪੂੜੀਆਂ ਜਿਹੜੀਆਂ ਅਸੀਂ ਦਹੀਂ ਚ ਪਾਉਦੇ ਹਾਂ
ਹਾਂਜੀ ਹਾਂਜੀ
ਅੱਛੋਦੀ ਸਬਜ਼ੀ ਤੁਸੀਂ ਬਣਾ ਲੈਂਦੇ ਹੋ ਅਸੀਂ ਤਾਂ ਵੈਸੇ ਦਹੀਂ ਚ ਹੀ ਪਾਈ ਹਾਂ ਮੈਂ ਤਾਂ ਜਦੋਂ ਵੀ
ਨਹੀਂ ਅਸੀਂ ਬਣਾਣੇ ਵਸ ਜਿਸ ਤਰਾ ਸਵੇਰੇ ਤੋਂ ਹੈਵੀ ਖਾਣ ਲੈ ਆ ਪਕੌੜੀਆਂ ਬਣਾ ਲਈਆਂ ਰਾਤੀ ਦਾ ਸਮਾਂ ਡਾਂ ਵੀ ਬਣਾਈ ਪਕੌੜੀ ਬਣਾਈ।
ਅੱਛਾ ਉਹ ਫਿਰ ਤੁਸੀਂ ਕਿਵੇਂ ਬਣਾ ਦ ਔ ਵੈਸੇ ਅਸੀਂ ਤਾਂ ਜ਼ਿਆਦਾਤਰ ਦਈ ਇੰਚ ਪਕੌੜੀਆਂ ਪਾਕੇ ਰਹਿ ਹੀ ਖਾਧਾ ਮੈਂ ਨੀ ਬਣਾਈਆਂ ਕਦੀ ਹਾਂਜੀ।
ਪਿਆਜ ਬਰੀਕ-ਬਰੀਕ ਕੱਟ ਕੇ ਨਾ
ਅੱਛਾ,
ਹਾਂਜੀ, ਕਰਦੇ ਹੋ।
ਟਰ ਵਗੈਰਾ ਵੀ ਪਾਂਦੇ ਨੇ ਏ ਚ।
ਨਹੀਂ ਮੈਂ ਟਮਾਟਰ, ਕਈ ਪਾਂਦੇ ਨੇ ਟਮਾਟਰ। ਤੇ ਮੈਂ ਟਮਾਟਰ ਵੀ ਪਾ ਹਾਂ ਸਿੰਪਲ ਪਿਆਜ ਬਰੀਕ ਕੱਟੇ ਹੋਏ। ਭੁਣ ਲੈਣੇ।
ਠੀਕ ਹੈ।
ਕੱਚੇ ਜੇ ਰੱਖਣੇ ਨੇ ਪਿਆਜ ਨਾ ਜਿਸ ਤਰ੍ਹਾਂ ਜਦੋਂ ਖਾਓ ਨਾ ਤੁਹਾਨੂੰ ਪਿਆਜ
ਅੱਛਾ ਜਾਦਾ ਨਹੀਂ, ਅੱਛਾ-ਅੱਛਾ, ਠੀਕ ਹੈ ਫਿਰ ਮੈਂ ਵੀ ਬਣਾਵਾਂਗੀ ਇੰਜੀ, ਨਹੀਂ ਫਿਰ ਮਤਲਬ ਫੇਰ ਪਕੌੜੀਆਂ ਨੀ ਫਿਰ ਪਕੌੜੀਆਂ ਪਾ ਦੇਣੀਆਂ ਏ, ਕਿ
ਹਾਂਜੀ ਐ ਤੁਸੀਂ ਪਿਆਜ ਭੁੰਨੋਗੇ ਨਾ ਤੇ ਦੋ-ਤਿੰਨ ਹਰੀ ਮਿਰਚਾਂ ਪਾ ਦੋ ਵਿੱਚ। ਜਦੋਂ ਹਲਕੇ ਦੇ ਭੁੰਣ ਜਾਣਗੇ ਤੇ ਮਾੜਾ ਆਪਣਾ ਹਲਦੀ ਪਾ ਦਿਓ। ਹਲਕੀ ਹਲਦੀ, ਨਮਕ ਕਈ ਵਾਰ ਨਮਕ ਵਾਲੀ ਪਕੌੜੀਆਂ ਵੀ ਮਿਲਦੀਆਂ, ਤੁਸੀਂ ਨਮਕ ਦਾ ਦੇਖ ਕੇ ਪਾਣਾ ਜਿਵੇਂ ਜ਼ਰੂਰਤ ਹੋਏਗੀ ਤਾਂ ਨਹੀਂ ਤਾਂ ਵੈਸੇ
ਠੀਕ।
ਗਿਆਂ ਹੁਣ ਤੇ ਨਮਕ ਜਿਵੇਂ ਤੁਸੀਂ ਪਾਂਦੇ ਐ ਆਪਣੇ ਹਿਸਾਬ ਨਾਲ ਨਮਕ
ਹਾਂ ਨਹੀਂ ਮੈਂ
ਮਸਾਲਾ ਜਿਹੜਾ ਹੈਗਾ ਪਾ ਕੇ ਪਕੌੜੀਆਂ ਪਾ ਦੋ, ਪਕੌੜੇ ਹਲਕਾ ਛਿੱਟਾ ਮਾਰਨਾ ਏ ਤੁਸੀਂ ਪ ਮਤਲਬ ਜਾਦਾ ਪਾਣੀ ਨਾ ਪਾਣਾ ਫਿਰ ਨਾ ਬੁ ਹਾਂ। ਗੱਲ ਜਾਂਦੀਆਂ ਫਿਰ ਬੜੀਆਂ। ਫਿਰ ਔ ਟੇਸਟ ਵੀ ਨੀ ਆਂਦਾ ਬਿਲਕੁਲ ਵੀ ਨਾ ਹਾਂ ਹਲਕਾ ਛੱਟਾ ਹੀ ਮਾਰ
ਮੈਂ ਦੇਖਾਂਗੀ, ਟਰਾਈ ਕਰਕੇ ਦੇਖਾਂਗੀ ਮੈਨੂੰ ਵਧੀਆ ਲੱਗ ਮੈਂ ਤਾਂ ਦੇਖੋ ਅਸੀਂ ਤਾਂ ਕਦੀ ਵੈਸੇ ਪਕੌੜੇ ਅੱਛਾ ਉਹ ਬਸ ਫਿਰ ਪਾਣੀ ਪਾ ਲੋ ਮੰਨ
ਹਾਂ ਨਹੀਂ ਫਿਰ ਉਹ ਮਸਾਲਾ ਬਣਾਉਂਦੇ ਨੇ ਗਰੇਵੀ ਬਣਾ ਰਚ ਜੀ ਟਮਾਟਰ ਹਾਂ ਟਮਾਟਰ ਪਾਉਂਦੇ ਨੇ ਫਿਰ ਅੱਛਾ ਜਿਹਾ ਮਸਾਲਾ ਬਣਾ ਕੇ ਤੇ ਤੁਸੀਂ ਪਾਣੀ ਮਤਲਬ ਤੁਸੀਂ ਪਾਣੀ ਘੱਟ ਪਾਨਾ ਥੋੜਾ ਜਿਹਾ ਫਿਰ ਜ਼ਦਾ ਪ ਵੀ ਨਾ ਬਣਜੇ ਨਾ ਤੇ ਆਪਣਾ ਹੋਰ ਵਿੱਚੋਂ ਪਾਓ ਦਹੀਂ ਪਾ ਦਿਓ ਇੱਕ ਅਦੀ ਪ ਹਾਂ ਅੱਧੀ ਕੋਲੀ ਦਹੀਂ ਦੀ ਪਾ ਦੋ ਛੋਟੀ ਕੋਹਲੀ ਹੁੰਦੀ ਨਾ ਕਟੋਰੀ ਛੋਟੀ ਜਹੀ
ਹਾਂਜੀ ਹਾਂਜੀ
ਖਟੀ ਬਣਦੀ ਏ ਖਟਾਸ ਪਾਨੀ ਪਾ ਦੋ ਤੇ ਪਕੌੜੀਆਂ ਪਾ ਦੋ ਵਿੱਚ ਹਾਂ ਨਹੀਂ ਬੜੀ ਟੇਸਟੀ ਲੱਗਦੀਆਂ ਨੇ ਕਈ ਬੱਚੇ ਖਾਂਦੇ ਨੇ ਵੈਸੇ ਟੇਸਟ ਦਾ ਹਿਸਾਬ ਏ ਦੇਖੋ ਕਈ ਬੱਚੇ ਖਾ ਲੈਂਦੇ ਨੇ ਕਈ ਬੱਚੇ ਨੀ ਖਾਂਦੇ
ਏ ਤਾਂ ਗੱਲ ਹੈ ਪਰ ਏਵੇ ਕੁਛ ਸਾਡੇ ਤ ਦਹੀਂ ਚ ਪਕੌੜੀਆਂ ਵੀ ਘੱਟ ਲਾਇਕ ਕਰਦੇ ਨੇ ਬੱਚੇ ਪਕੌੜੀਆਂ ਵੈਸੇ ਖਾ ਜੇਗਾ ਮੇਰੇ ਬੇਟੇ ਉਦਾਂ ਵੈਸੇ ਖਾਈ ਜਾਣਗੇ ਪਰ ਹਾਂ ਨੀ ਮੈਂ ਐਵੇਂ ਟਰਾਈ ਕਰ ਲਾਂਗੀ ਏਦਾਂ ਸਬਜ਼ੀ ਤੇ ਦ
ਦੇਖੋ ਹਾਂਜੀ ਤੇ ਕਈ ਵਾਰ ਮੈਂ ਪਕੌੜੀਆਂ ਚ ਪਿਆਜ ਟਮਾਟਰ ਬਰੀਕ ਬਰੀਕ ਕੱਟ ਕੇ ਨਾ ਮਸਾਲਾ ਨਿੰਬੂ ਪਾ ਕੇ ਤੇ ਉਵੇਂ ਵੀ ਖਾ ਲੈਂਦੇ ਹਾਂ
ਅੱਛਾ ਉਹ
ਹਾਂ ਬੜਾ ਅੱਛਾ ਟੇਸਟ ਹਾਂ ਟੇਸਟ ਵੈਸੇ ਮਤਲਬ ਰ ਆਵੇ ਨਾ ਰੋਟੀ ਨੀ ਖਾਧੀ ਜਿਵੇਂ ਐਵੇਂ ਈ ਖਾ ਲੋ
ਹਾਂ ਨੀ ਮੈਂ ਸਮਝ ਗੀ ਤੁਹਾਡੀ ਵਧੀਆ ਤੁਹਾਡੇ ਬੱਚੇ ਬਚੇ ਸਾਡੇ ਵੀ ਵੈਸੇ ਉਹਨਾਂ ਨੂੰ ਪੋਹੇ ਦਾ ਬੜਾ ਸ਼ੌਕ ਹੈ ਮੇਰੇ ਬੇਟੇ ਨੂੰ ਪੋਹਾ ਬੜਾ ਪਸੰਦ ਹੈ ਜਾਂ ਪੋਹਾ ਬਣਵਾ ਲਏਗਾ ਹਾਂ ਹਾਂ ਤੁਸੀਂ ਕਿੱਦਾਂ ਬਣਾਉਂਦੇ ਹੋ ਪੋਹਾ ਤੁਸੀਂ ਕਿ ਹਾਂ
ਅੱਛਾ ਪੋਹੇ ਨੂੰ ਵੀ ਐਵੇਂ ਤੜਕਾ ਲਗਾਈ ਦਾ। ਬਰੀਕ ਪਿਆਜ ਕੱਟ ਕੇ ਹਾਂਜੀ। ਹਾਂ ਕਈ ਤਾਂ ਸਟੀਮ ਕਰਕੇ ਬਣਾਉਂਦੇ ਨਾ ਕਈ ਪੋਹੇ ਨੂੰ ਸਟੀਮ ਕਰਕੇ ਬਣਾਉਂਦੇ ਨਾ। ਅੱਛਾ ਤੁਸੀਂ ਕਿਵੇਂ ਬਣਾਉਂਦੇ ਹੋ। ਹਾਂ ਕੋਈ ਨੀ ਜਦੋਂ ਹਾਂਜੀ ਹਾਂਜੀ ਹੋਰ ਸਭ ਠੀਕ
ਹਾਂ ਹਾਂਜੀ ਸਭ ਵਧੀਆ ਠੀਕ ਠਾਕ ਹਾਂ ਸਾਰੇ ਠੀਕ ਬਸ ਨਹੀਂ ਬਣਾ ਰਹੇ ਸੀ ਪ੍ਰੋਗਰਾਮ ਬਸ ਹੁਣ ਆਵਾਂਗੇ ਫਿਰ ਤੁਹਾਨੂੰ ਕਰਾਂਗੀ ਮੈਂ ਫੋਨ ਹਾਂ ਚਲੋ ਠੀਕ ਹੈ ਫਿਰ ਚੰਗਾ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ।